ਹੈਲੋ-ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ ਐ?
ਹਾਂਜੀ, ਵਧੀਆ ਤੁਸੀਂ ਸੁਣਾਓ? ਨਹੀਂ ਆ ਰਹੀ ਹੈ ਠੀਕ, ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹਾਂ ਹੋਰ ਸੁਣਾਓ ਬਸ ਵਧੀਆ, ਕੀ ਹਾਲ ਹੋਰ ਸੁਣਾਓ ਤੁਸੀਂ? ਹਾਂਜੀ ਅਸੀਂ ਤੇ ਫਰੀ ਹਾਂ ਹੁਣੇ ਹੀ ਬਸ ਜਸਟ ਹੁਣੇ ਹੀ ਫ੍ਰਰੀ ਹੋਏ ਆ,
ਹਾਂਜੀ-ਹਾਂਜੀ, ਹੋਰ ਖਾਣਾ ਵਾਣਾ ਖਾ ਲਤਾ,
ਹਾਂ ਬਸ ਹੁਣ ਕਹਿ ਦੀ ਨਾ ਹੁਣੇ ਰੋਟੀ ਖਾ-ਖੂ ਕੇ ਹੁਣੇ ਵਿਹਲੀ ਹੋਈ ਆ ਭਾਂਡੇ ਮਾਂਜ ਕੇ,
ਆਹ ਮੈਂ ਕੀ ਕਹਿ ਰੀ ਸੀ। ਤੇ ਅਗਰ ਤੁਸੀਂ ਫ੍ਰਰੀ ਹੋ ਤੁਹਾਡੇ ਕੋਲ ਟਾਈਮ ਹੈ ਤੇ ਥੋੜਾ ਸ਼ੋਪਿੰਗ ਵਸ ਚ ਕਰਨ
ਚਲੋ ਚੱਲਾਂਗੇ ਮਤਲਬ ਕੀ ਕੀ ਸ਼ੋਪਿੰਗ ਕਰਨੀ ਹੈ ਤੁਸੀਂ
ਮਾਰਕੀਟ ਬਸ ਸ਼ੋਪਿੰਗ ਕਰਨੀ ਹੈ ਥੋੜਾ। ਦੇਖੋ ਥੋੜਾ ਗਰਮੀ ਬਹੁਤ ਤੇ ਥੋੜਾ ਕੋਟਨ ਦਾ ਫੈਬਰਿਕ ਦੇਖੀਏ ਕੋਟਨ
ਫੰਕਸ਼ਨ ਹੈ
ਬਸ ਫੰਕਸ਼ਨ ਹੀ ਹੈ ਛੋਟਾ ਮੋਟਾ, ਕਿਸੇ ਦੀ ਹੋਮ ਇਨੋਗ੍ਰੇਸ਼ਨ ਹੈ। ਤੇ ਉਹਦੇ ਵਾਸਤੇ ਥੋੜਾ ਕੋਟਨ ਲਿਆਈਏ। ਜਿਆਦਾ ਹੈਵੀ ਵੀ ਨਹੀਂ ਲਿਆਣੀ ਮਤਲਬ, ਅੱਛਾ ਹੋਜੇ ਥੋੜਾ ਜਿਹੜਾ ਕੈਜੂਅਲ ਵੀ ਯੂਜ ਹੋ ਜਾਏ
ਹਹ ਹਾਂ ਹੈਗੀ ਆ ਮੇਰੀ ਧਿਆਨ ਚ ਇੱਕ ਹੈਗੀ ਹੈ ਮਾਰਕੀਟ ਹੈਗੀ ਉੱਥੇ ਮਟੀਰੀਅਲ ਅੱਛਾ ਮਿਲ ਜਾਂਦਾ ਥੋੜਾ ਰੇਟ ਵੀ ਉਹਦਾ ਅੱਛਾ ਹੈਗਾ ਸਹੀ ਹੈ ਰ
ਹਮ ਨਹੀਂ ਦੱਸੋ ਨਾ ਅਗਰ ਰੈਡੀਮੇਡ ਬੈਨੀਫਿਟ ਰਹੇਗਾ ਕਿ ਆਪਣਾ ਫੈਬਰਿਕ ਲੈ ਕੇ ਬਣਾਵਾਈਏ
ਦੇਖੋ ਰੇਡੀਮੇਡ ਦਾ ਤੇ ਠੀਕ ਹੈ ਰੇਡੀਮੇਡ ਵਧੀਆ ਲੱਗਦੇ ਨੇ ਪਰ ਕੀ ਉਹਦੀ ਫਿਟਿੰਗ ਅੱਛੀ ਨਹੀਂ ਆਉਂਦੀ ਰੈਡੀਮੇਡ ਦੀ ਹਾਂ ਮੈਂ ਤੇ ਜ਼ਿਆਦਾਤਰ ਰਹਿੰਦਾ ਹਾਂ
ਜਾਂਦਾ
ਹਾਂ ਮੈਂ ਤੇ ਆਪਣਾ ਜਦੋਂ ਵੀ ਕੁਧਰੇ ਕੋਈ ਫੰਕਸ਼ਨ ਵਗੈਰਾ ਹੁੰਦਾ ਨਾ ਤੇ ਆਪਣੇ ਹੀ ਲੈ ਕੇ ਸਵਾਉਾਨਣੀ ਆਾਂ ਕੱਪੜੇ
ਬਸ ਇਹੀ ਕੁ ਸੋਚ ਰਹੀ ਹ ਕੁ ਥੋੜਾ ਅ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ
ਮਤਲਬ ਕੀ ਕੁਛ ਅ ਪ੍ਰੋਗਰਾਮ ਦਾ ਕੀ ਮਤਲਬ ਕੀ ਹੈਗਾ ਵ
ਬਸ ਉਹ ਹਾਂਜੀ ਪਾਠ ਪਾਠ ਪਾਠ ਵਗੈਰਾ ਫੇਰ ਉਹਦੇ ਬਾਅਦ ਤੁਹਾਨੂੰ ਪਤਾ ਫੈਮਿਲੀ ਫੰਕਸ਼ਨ ਛੋਟਾ ਮੋਟਾ ਹੋ ਜਾਂਦਾ ਹੈ
ਅੱਛਾ ਅੱਛਾ ਠੀਕ ਹੈ ਜ ਅੱਛਾ ਫੇਰ ਤੁਸੀਂ ਫੂਟ ਦੇਖਲੋ ਫਰੂਟ ਸਿਵਾ ਲੈਂਦੇ ਆ ਫੇਰ ਕੋਈ ਅੱਜ ਕੱਲ ਤੇ ਬਹੁਤ ਚੱਲਦਾ ਪਿਆ ਨਾ ਫੈਬਰਿਕ ਸਿਲਕ ਮਟੀਰੀਅਲ ਚੱਲਦਾ ਪਿਆ
ਚ ਸਹੀ ਨ ਹੋ ਜਾਏ
ਮਾਰ
ਜਿੱਥੇ ਪ੍ਰਾਈਜ਼ ਵੀ ਸਹੀ ਹੋਣ
ਅਸੀਂ ਮਾਰਕੀਟ ਚ ਦੇਖੋ ਕੋਈ ਵੀ ਮਾਰਕੀਟ ਚ ਚਲੇ ਜਾਵਾਂਗੇ ਨਾ ਰੇਟ ਬਣਾਉਣਾ ਸਾਡੀ ਜਨਾਨੀਆਂ ਦੇ ਆਪ
ਐਕਚੁਲੀ ਮੈਨੂੰ ਨਾ ਇੰਨਾ ਮਾਰਕੀਟ ਦਾ ਇਦ ਦਾ ਪਤਾ ਨੀ ਹੈ
ਕੋਈ ਨੀ ਅਸੀਂ ਚੱਲਾਂਗੇ ਦੋ ਤਿੰਨ ਮਾਰਕੀਟਾਂ ਹੈਗੀਆਂ ਨੇ ਇੱਕ ਚ ਪਸੰਦ ਆਏਗਾ ਠੀਕ ਹੈ ਨਹੀਂ ਆਏਗਾ ਤੇ ਦੂਸਰੀ ਜਗ੍ਹਾ ਹਮ ਹਮ ਉਹ ਤੇ ਗੱਲ ਹੈਗੀ ਜੇ
ਨਹੀਂ ਤੇ ਕੱਲੇ ਦੇ ਕੁ ਦਿਨ ਤਾਂ ਸਮਝ ਨੀ ਆਉਂਦੀ ਦੋ ਜਾਣ ਤੇ ਚਲੋ ਥੋੜ੍ਹੀ ਚਲਚ ਹੁੰਦਾ ਹੈਗੀ
ਹਮ ਮ ਇਹ ਹੈ ਦੁਕਾਨਾਂ ਦੋ ਤਿੰਨ ਹੈਗੀਆਂ ਸਾਡੀ ਪਹਿਚਾਣ ਵਾਲੀ ਵੀ ਹੈਗੀ ਆ
ਕੁਛ ਪਤਾ ਲੱਗੇਗਾ ਕੋਈ ਰੇਟ ਬਟਮ ਕਿਸ ਰੇਟ ਤੇ ਜਾ ਰਿਹਾ ਹੈ
ਦੇਖੋ ਕੋਟਨ ਦਾ ਹਾਂ ਕੋਟਨ ਤਾਂ ਦੇਖੋ ਅੱਜ ਕੱਲ੍ਹ ਮਤਲਬ ਕੀ ਥੋੜੇ ਦੁਪੱਟੇ ਦੇ ਨਾਲ ਹਜ਼ਾਰ ਤੋਂ ਘੱਟ ਤੇ ਦੇਖੋ ਕੋਈ ਸਟਾਰਟ ਹੈ ਨਹੀਂ
ਹ ਹਾਂ
ਹਜ਼ਾਰ ਤੇ ਉਹੋਂ ਸਟਾਰਟਿੰਗ ਹੁੰਦੀ ਹੁੰਦੀ ਕਿਉਂਕਿ ਉਹ ਪੰਜ ਛੇ ਸੌ ਵਾਲੇ ਤਾਂ ਤੁਹਾਨੂੰ ਪਤਾ ਫ ਨੋਰਮਲ ਹੋ
ਫਿਰ ਉਹਦੇ ਚ ਕੋਈ ਸਿੰਪਲ ਮਿਲੇਗਾ ਕਿ ਥੋੜਾ ਹਮ ਵਰਖ ਆਜ ਗਾਛ ਅੱਜ ਕੱਲ ਵਰਖ ਵਾਲਾ ਚੱਲਦਾ ਪੈਂਦਾ
ਥੋੜਾ ਮਾੜਾ ਮੋਟਾ ਹੋਏਗਾ ਗਲੇ ਤੇ ਬੂਟੀਆਂ ਹੋਣਗੀਆਂ ਤੇ ਥੋੜਾ ਅੱਗੇ ਪਿੱਛੇ ਹੋਣਗੇ
ਪਤਾ ਹੀ ਹੁੰਦਾ ਕਿਉਂਕਿ ਕੋਸਟਲੀ ਸੂਟ ਤੇ ਲੈ ਲ ਫੇਰ ਅੱਗ ਸਟਿਚਿੰਗ ਬੜੀ ਕੋਸਟਲੀ ਜਾਂਦੀ ਹੈ ਫੇਰ ਉਹ ਲਾਈਨਿੰਗ ਵੈਰਾ ਐਸਾ ਸੂਟ ਜਿਹਨੂੰ ਲਾਈਨਿੰਗ ਨਾ ਲੱਗੇ
ਨਹੀਂ ਕੋਟਨ ਚ ਤੇ ਕੋਟਨ ਚ ਤੇ ਵੈਸੇ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਪੈਂਦੀ ਮੈਨੂੰ ਵਸ ਇਓ ਪਸੰਦ ਹੈ ਮੈਂ ਇਥ ਕੋਈ ਵੀ ਕੱਪੜੇ ਨੂੰ ਲਾਈਨਿੰਗ ਲਗਾ ਕੇ ਖੁਸ਼ ਹੀ ਨੀ ਆ
ਹੂੰ ਹੂੰ ਕਿਉਂਕਿ ਲਾਈਨਿੰਗ ਵਾਲਾ ਵੈਸੇ ਵੀ ਬੜਾ ਕੋਸਟਲੀ ਗਰਮੀਆਂ ਚ ਪੈਂਦਾ ਵੀ ਨੀ
ਹਾਂ ਰ ਇਹ ਸੀਜਨ ਚ ਤੇ ਵੈਸੇ ਵੀ ਤੁਹਾਨੂੰ ਪਤਾ ਹੈ
ਤੁਾਨੂੰ ਪਤਾ ਲਾਈਨਿੰਗ ਵਾਲੇ ਸੂਟ ਦੀ ਚਾਰ ਪੰਜ ਸ ਰੁਪਏ ਸਟਿਚਿੰਗ ਆ ਜਾਂਦੀ ਹੈ
ਹਾਂ ਉਹ ਚਲੋ ਸਟੀਿਚਿੰਗ ਤ ਤੇ ਇੱਕ ਸਾਈਡ ਤੇ ਅਸੀਂ ਰੱਖਣੇ ਆ ਲੇਕਿਨ ਪ ਪੈਣਾ ਕਿੱਥੇ ਜੇ ਗਰਮੀ ਦੇ ਵਿੱਚ
ਹਾਂਜੀ
ਗਰਮੀ ਵੇਖੋ ਕਿੰਨੀ ਹੋਈ ਦੀ ਏ ਉਥੇ ਜਿੰਨਾ ਪਤਲਾ ਮਟੀਰੀਅਲ ਹੋਵੇ ਨਾ ਅੱਜ ਕੱਲ ਓਨਾ ਈ ਆਪਣੇ ਆਪ ਨੂੰ ਹੈ
ਰਿਓਨ ਹਾਂ ਰਿਓਨ ਦਾ ਪਤਾ ਕੀ ਹੁੰਦਾ ਏ ਰਿਓਨ ਦਾ ਹੈ ਕਿ ਰਓਨ ਤੁਸੀਂ ਪਾਓ ਨਾ ਪਰ ਹੁਣ ਥੋੜੀ ਦੇਰ ਬਾਅਦ ਆਪਣੇ ਆਪ ਹੀ ਲੱਗ ਜਾਂਦਾ ਹੈ ਸੁਰਾਖ ਹੋਣੇ ਸ਼ੁਰੂ ਹੋ ਜਾਂਦਾ ਐ
ਹੂੰ ਚਲੋ ਫਿਰ ਦੇਖ ਲੈਂਦੇ ਹਾਂ ਅਸੀਂ ਜਾਵਾਂਗੇ ਮਾਰਕੀਟ ਦੇਖਦੇ ਹਾਂ ਅੱਜ ਕੱਲ੍ਹ ਕੀ ਚੱਲ ਰਿਹਾ ਕੱਪੜਾ ਰੇ ਤੇ ਕੀ ਫੈਬਰਿਕ ਚੱਲਦਾ
ਥੋੜਾ ਅਗਰ ਤੁਹਾਡੇ ਕੋਲ ਟਾਈਮ ਹੋਏਗਾ ਥੋੜਾ ਘੁੰਮ ਕੇ ਹੋਰ ਕੁ ਥੋੜਾ ਵੀ ਦੇਖ ਲਾਂਗੇ
ਹਾਂ ਹਾਂਜੀ ਹਾਂਜੀ ਹਮ ਚੱਲ ਚੱਲਾਂਗੇ ਚੱਲਾਂਗੇ ਇਹਦੇ ਚ ਕੀ ਯਾਰ ਮਾਰਕੀਟ ਘੁੰਮਣ ਵਾਸਤੇ ਜਨਾਨੀਆਂ ਨੂੰ ਕੋਈ
ਕਿਸ ਟਾਈਮ ਤੱਕ ਫ ਕਿਸ ਟਾਈਮ ਤੱਕ ਫ੍ਰੀ ਹੋ
ਕੋਈ ਨੀ ਤੁਸੀਂ ਕੱਲ ਚੱਲਣਾ ਹੈ ਨਾ ਤੇ ਕੱਲ ਅਸੀਂ ਦੁਪਹਿਰ ਬਾਅਦ ਹੋ ਜਾਵਾਂਗੇ ਤੇ ਆਪਣੇ ਫਿਰ ਦੋ ਢਾਈਵ ਇੱਕ ਨਾਲ ਇੱਕ ਗਿਆਰਾਂ ਹੋ ਹੀ ਜਾਂਦੇ ਨੇ ਨਾ
ਹਾਂ ਉਹ ਤੇ ਹੈ ਵੀ ਉਹ ਨਾ ਹੈ ਕਿ ਚਲੋ ਤੁਸੀਂ ਵੀ ਕੁਛ ਲੈਣਾ ਆਏ ਤਾਂ ਨੇ ਤੇ ਤੁਹਾਡਾ ਵੀ
ਨਹੀਂ ਨਹੀਂ ਚਲੋ ਕੋਈ ਨੀ ਅਸੀਂ ਵੀ ਦੇਖ ਲਾਂਗੇ ਮਾਰਕੀਟ ਕੁਛ ਆਪਣੇ ਦਿਮਾਗ ਚ ਸੈੱਟ ਹੋਏਗਾ ਆਪਣੇ ਨੂੰ ਰੇਟ ਬਰਾਬ ਸਹੀ ਲੱਗੇਗਾ ਤੇ ਇੱਕ ਅੱਧਾ ਸੂਟ ਮੈਂ ਵੀ ਲੈ ਲਾਂਗੀ ਨਾਲ ਹੋਰ
ਕੋਈ ਈ ਨਾ ਕਿਉਂਕਿ ਮੈਂ ਨਾ ਇਕੱਲੇ ਕਦੀ ਮਾਰਕੀਟ ਗਈ ਤੇ ਵੈਸੇ ਵੀ ਇਕੱਲੇ ਸਮਝ ਨੀ ਆਉਂਦੀ ਬੰਦਾ ਇਨਸਾਨ ਪਜ਼ਲ ਹੋ ਜਾਂਦਾ ਹੈ ਕੀ ਲਵੇ ਕੀ ਨਾ ਲਵੇ
ਤੁਹਾਡਾ ਘਰ ਵੀ ਹੁਣ ਥੋੜਾ ਬੜਾ ਪਰੇ ਪੈ ਗਿਆ ਨਾ ਥੋੜਾ ਬਾਜ਼ਾਰ ਤੋਂ ਪਹਿਲੇ ਵੀ ਤੁਹਾਡਾ ਪਰੇ ਸੀ ਹੁਣ ਤੁਸੀਂ ਲਿੱਤਾ ਉਹ ਵੀ ਤੁਹਾਡਾ ਪਰੇ ਹੈਗਾ ਵੇ
ਇਸ ਕਰਕੇ ਫੇਰ ਬਿਲਕੁਲ ਨਿਕਲਿਆ ਜਾਂਦਾ ਫਿਰ ਤੁਸੀਂ ਦੇਖਦੀ ਹੋ ਕੋਈ
ਏਰੀਆ ਬਹੁਤ ਵਧੀਆ ਤੁਹਾਡਾ ਜਿੱਥੇ ਤੁਸੀਂ ਮਕਾਨ ਲਿੱਤਾ ਨਾ ਏਰੀਆ ਬਹੁਤ ਵਧੀਆ ਐ
ਬਸ ਇ ਕਿ ਚਲੋ ਏਰੀਆ ਚਲੋ ਗੁਰਦੁਆਰਰਾ ਨੇੜੇ ਹੈ ਇਸ ਕਰਕੇ ਬੰਦਾ ਥੋੜਾ
ਹੋਰ ਕੀ ਇਸ ਬਾਨੇ ਬੰਦਾ ਗੁਰਦੁਆਰੇ ਦਿਨ ਵਾਰੇ ਅੱਗੇ ਪਿੱਛੇ ਚਲੋ ਨਹੀਂ ਜਾ ਬਾਂਦਾ ਦਿਨ ਵਾਰ ਵਾਲੇ ਦਿਨ ਤੇ ਚਲਾ ਜਾਂਦਾ ਹੈ ਨਾ ਉੱਥੇ
ਵੀ ਚਲੋ ਆਏ ਹ ਡੇਲੀ ਗੁਰਦੁਆਰੇ ਜਾਵਾਂਗੇ ਬਟ ਘਰਾਂ ਦੇ ਕੰਮ ਹੀ ਨੀ ਮੁੱਕਦੇ ਚਏ ਨਿਕਲਿਆ ਹੀ ਨੀ ਜਾਂਦਾ ਬਹੁ ਸੋਦ ਰਾਤੀ ਈਤਨੇ ਲੇਟ ਹੋ ਜਾਏਦਾ ਦਿਨ ਨੀਦਰ ਨੀ ਖੁਲ਼ਦੀ ਸ਼ਾਮੀ ਕੰਮ ਬੜਾ ਹੁੰਦਾ ਜਇਹਾ ਨਹੀਂ ਜਾਂਦਾ ਗੁਰਦੁਆਰੇ
ਤੇ ਗਰਮੀ ਕਰਕੇ ਤੇ ਦੇਖੋ ਵੈਸੇ ਚਲੋ ਹੁਣੇ ਤਾਂ ਥੋੜਾ ਬਹੁਤ ਇੱਕ ਦੋ ਦਿਨ ਤੋਂ ਮੀਂ ਆਂਦੇ ਪਏ ਨੇ ਤੇ ਥੋੜੀ ਠੰਡਕ ਹੋਈਦੀ ਏ ਲੇਕਿਨ ਗਰਮੀ ਨਹੀਂ ਤੇ ਆਗ
ਜ਼ਮੀਨਾਂ ਇੱਦਨਾ ਬਣਿਆ ਸੀ ਇਤਨਾ ਬਰਿਆ ਸੀ ਕਿ ਇੱਕ ਕਿਲੋਮੀਟਰ ਦੇ ਦਾਇਰੇ ਤੇ ਮੈ ਬਹੁਤ ਵਧੀਆ ਇੱਥੇ ਨੀ ਆਇਆ ਸਾਡੇ ਵ
ਹੂੰ ਇਸ ਤਰ੍ਹਾਂ ਹੀ ਹੁੰਦਾ ਜੇ ਅਸੀਂ ਵੀ ਤੁਹਾਡੇ ਏਰੀਏ ਤੋਂ ਹੁਣ ਥੋੜਾ ਦੂਰ ਹੀ ਹੈਗੇ ਆ ਲੇਕਿਨ ਉੱਥੇ ਵੀ ਮੀਂਹ ਆਇਆ ਵ ਅਜ ਜਿੰਨਾ ਮੀਂਹ ਆਇਆ ਨਾ, ਉਸ ਤੋਂ ਡਬਲ ਗਰਮੀ ਹੋ ਗਈ।
ਇੱਥੇ ਤਾਂ ਬਹੁਤ ਗਰਮੀ, ਬਹੁਤ ਜਾਦਾ ਇੱਥੇ ਤਾਂ ਵਧੀਆ ਹੀ ਨਹੀਂ।
ਹੂੰ, ਹਾਂ ਕੇ ਘਰੇ ਆਂਦਾ ਜਿਹੜਾ ਸੀਜਨ ਆਏਗਾ ਉਹ ਤੇ, ਸਾਨੂੰ ਵੇਖਣਾ ਹੀ ਪਏਗਾ, ਗਰਮੀ ਹੋਏ, ਸਰਦੀ ਹੋਏ। ਬਰਸਾਤ ਹੋਏ, ਸਭ ਨੇ ਅਪਣੇ ਟੈਮ ਨਾਲ ਆਣਾ ਹੀ ਆਣਾ।
ਜ ਆਪ ਵੀ ਥੋੜ੍ਹਾ ਇਨਵਾਇਰਨਮੈਂਟ ਇੰਨਾ ਖਰਾਬ ਕਰ ਦਿੱਤਾ ਹੋਇਆ ਜਣੇ ਖਣੇ ਘਰਾਂ ਚ ਇੱਕ ਇੱਕ ਘਰਾਂ ਚ ਪੰਜ ਪੰਜ ਛੇ ਛੇ ਏ ਸੀ ਚੱਲਦੇ ਪਏਣੇ ਫਿਰ ਉਹਨਾਂ ਦਾ ਪ੍ਰਦੂਸ਼ਣ ਤਾਂ ਹੈ ਹੀ ਨਾ, ਇਸ ਕਰਕੇ ਗਰਮੀ ਤਾ ਵਧਨੀ ਏ।
ਅਰੇ ਯਾਰ ਗਰਮੀ ਦੇ ਵਿੱਚ, ਦਿਨ ਦਾ ਪ੍ਰੋਗਰਾਮ ਹੈਗਾ ਕਿ, ਸ਼ਾਮ ਦਾ ਹੈਗਾ ਪ੍ਰੋਗਰਾਮ।
ਦਿਨ ਦਾ ਈ ਏ, ਤੁਹਾਨੂੰ ਪਤਾ ਪਾਠ ਤਾਂ ਦਿਨੇ ਈ
ਹਾਂ, ਫਿਰ ਤੇ ਹੋਰ ਗਰਮੀ ਦੇ ਨਾਲ ਤੇ ਬੰਦੇ ਦਾ, ਆਪਣੇ ਮਤਲਬ ਕੀ ਮੇਨ ਆਪਣੇ ਘਰ ਦੇ, ਮਤਲਬ ਕਿ ਆਪਣੇ ਖਾਸ ਰਿਲੇਟਿਵ ਹੈਗੇ ਨੇ, ਯਾ ਫਿਰ ਮਾੜਾ ਮ੍ਹੋਟਾ
ਨਾ ਹੀ ਰਿਲੇਟਿਵ ਕੋਈ ਖਾਸ ਹੀ ਨਾ, ਦੂਰ ਬਾਹਰਦੇ ਨੀ ਆਂ ਦੂਰ ਬਾਹਰਦੇ ਤਾ ਬੰਦਾ ਕੋਈ ਨੀ ਆਪਣੇ ਘਰੋਂ ਦੇ ਕੱਢਕੇ ਪਾ ਲੈਂਦਾ, ਪਰ ਥੋੜਾ ਫੈਮਿਲੀ ਰਿਲੇਸ਼ਨ ਹੋ ਜਾਏ ਨੇੜੇ ਦਾ ਤੇ ਫਿਰ, ਰਹਿਂਦੇ ਹੀ ਹੈ, ਹੁਣ
ਹਾਂ ਸਹੀ ਗੱਲ ਐ, ਫੈਮਿਲੀ ਫੰਕਸ਼ਨ'ਚ ਤਾਂ ਫਿਰ ਦੇਖ ਉਹ ਆਪਣੇ ਆਪ ਨੂੰ, ਤੇ ਸਾਨੂੰ ਕੀ ਹਾਂ ਫੈਮਲੀ ਫੰਕਸ਼ਨ ਤੇ ਫਿਰ, ਇੱਕ ਸੂਟ ਪਾਏ
ਚਲੇ ਜਾਓ ਦੂਰ ਦਾ ਹੋਏ ਰਿਸ਼ਤਾ, ਨੇੜੇ ਦਾ ਹੋਏ, ਸਭ ਕੋਈ ਆਪਣੇ ਹੂੰ, ਸੂਟ ਵਗੈਰਾ ਹੀ ਦੇਖਦਾ ਹੈ, ਕਿਸ ਨੇ ਕੀ ਪਾਇਆ, ਕੀ ਨਹੀਂ ਪਾਇਆ।
ਸਹੀ ਗੱਲ ਐ।
ਗਰਮ ਪ੍ਰੈਸ ਕਰਦੀਂ।
ਹਾਂ, ਸਹੀ ਗੱਲ ਐ, ਉਹ ਤੇ, ਉੱਥੇ ਜਨਾਨੀਆਂ ਦੀ ਆਦਤ ਏ ਨਾ। ਕੋਈ ਵੀ ਜਾਏਗਾ ਤੇ ਵੇਖਣਗੇ, ਐ ਸੂਟ ਤੁਸੀਂ ਕਿੱਥੋਂ ਲੀ ਐ, ਮੈਨੂੰ ਐਡਰੈਸ ਦੱਸੋ। ਕਿੰਨੇ ਦਾ ਆਇਆ? ਉਹ ਮਾਰਕੀਟ'ਚ ਕੀ ਪ੍ਰਾਈਸ ਚੱਲਦਾ ਪਿਆ ਵੇ?
ਬਸ ਤਾਂ ਹੀ ਇੱਕ ਅਸੀਂ ਕਰਕੇ ਸੋਚਿਆ ਨਾ ਕਿ, ਚਲੋ ਇਕੱਲੇ ਜਾਣ ਨੂੰ ਅੱਛਾ ਹੈ ਕਿ, ਜਸ ਕਿਸੇ ਨੁੰ ਨਾਲ ਲੈਕੇ ਜਾਓ। ਥੋੜ੍ਹੀ ਚੌਈਸ ਬਣ ਜਾਂਦੀ ਹੈ, ਥੋੜਾ ਰੇਟ ਹੋ ਜਾਂਦਾ। ਦੋ ਲੇਡੀਜ਼ ਹੋਣ ਤੇ, ਬਣ ਹੀ ਜਾਂਦਾ।
ਹੁੰ ਕੋਈ ਨੀ ਦੇ ਚੱਲੇ-ਚੱਲੇ ਚੱਲਾਂਗੇ, ਕੋਈ ਨੀ ਆਪਣੇ ਤੁਹਾਡੀ ਹੋਰ ਵੀ ਫਰੈਂਡਸ ਹੋਣਗੇ ਤੇ ਦੋ-ਤਿੰਨ ਜਣੀਆਂ ਇਕੱਠੀਆਂ ਹੋ ਜਾਂਗੇ, ਇਕੱਠੀਆਂ ਹੋਕੇ ਚਲੇ ਜਾਵਾਂਗੇ ਹੋਰ ਕੀ। ਆਹ ਬਸ ਵਧੀਆ, ਤ ਟੀ ਖਾਦੀ ਹੁਣੇ ਬਸ, ਥੋੜੇ ਹੋਰ ਅੱਜ ਮੋ, ਦੁਪਹਿਰੇ ਹੈਵੀ ਰੋਟੀ ਹੋ ਗਈ ਸੀ, ਤੇ ਹੁਣ ਫਿਰ ਹਲਕਾ-ਫੁਲਕਾ ਦਾਲ, ਚੌਲ ਬਣਾਲੇ।
ਅਸੀ ਵੀ ਸ਼ਾਮੀ ਲੇਟ ਖਾਧਾ ਸੀ, ਤੇ ਹੁਣੇ ਥੋੜੇ ਮੈਂ ਹਲਕਾ ਹੀ ਲਾਇਆ ਚਾਵਲ ਬਣਾਏਆ। ਤੋ ਖਾਕੇ ਮੈ ਕਿਹਾ ਚਲੋ, ਪਹਿਲੇ ਸੋਚ ਦੀ ਪੲਈਂ ਆਂ, ਕੀ ਕਰਾਂ, ਕੀ ਕਰਾਂ, ਕਿਸ ਦਾ ਜਾਵਾਂ, ਕਿਹਦੇ ਨਾਲ ਜਾਵਾਂ। ਫਿਰ ਸੋਚਿਆ ਚਲੋ, ਤੁਹਾਨੂੰ ਕੌਲ ਕਰਕੇ ਪੁੱਛਦੀ ਹਾਂ, ਅਗਰ ਤੁਹਾਡੇ ਕੋਲ ਟਾਈਮ ਹੈਗਾ ਹੈ। ਚਲੋ, ਚੱਲੀਏ।
ਨਹੀਂ-ਨਹੀਂ ਬਹੁਤ
ਚਲੋ ਕਿਂਉਕੀ ਦੇਖੋ, 'ਮਾਂ' ਕੀ'ਚ ਨਿਕਲੇ ਨਾ ਇਨਸਾਨ। ਤੇ ਘਰ ਦੀਆ, ਹੋਰ ਵੀ ਚੀਜ਼ਾਂ ਯਾਦ ਆ ਜਾਂਦੀਆ ਬੰਦਾ ਹੋਰ ਵੀ ਕੁਝ ਲੈਣਦਾ, ਜੇ ਨਾ ਜਾਏ ਬੰਦਾ ਆ ਜਾ ਜਾਦ-ਜਾਦ ਐ ਹੁੰਦਾ ਸੀ, ਜੋ ਚੀਜ਼ਾਂ ਹੁੰਦੀਆਂ ਕਰ ਦਿਂਦੀ
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਹੈ।
ਇੱਕ ਪੰਥ, ਦੋ ਕਾਜ ਹੋ ਜਾਂਦੇ ਨੇ।
ਹੁੰ, ਉਹੀ ਆ ਤੇ ਫੇਰ ਬੰਦਾ ਥੋੜਾ
ਹੈਨਾ। ਹੋਰ, ਦੋ ਜਣੇ ਹੋਣ ਤੇ ਫਿਰ ਹੋਰ ਚੌਇਸ ਬਣ ਜਾਂਦੀ ਏ। ਹਾਂ -ਥੋੜੀ -ਹਾਂ।
ਹਮਹੁ ਬੰਦਾ ਇੱਕ ਦੇ ਨਾਲ, ਦੋ ਚੀਜ਼ਾਂ ਲੈ ਲੈਂਦੀਆਂ ਨੇ ਇੱਕ ਦਿ ਆ, ਦੋ ਸੂਟ ਆ ਜਾਂਦੇ ਨੇ ਬੰਦੇ ਦ?
ਥੋੜਾ ਥੋੜਾ ਗੇਸ ਹੋ ਜਾਂਦਾ ਥੋੜਾ, ਚੋਇਸ ਬਣ ਜਾਂਦੀ ਅੱਛੀ। ਇਸ ਕਰਕੇ ਬੜੀ ਦੇਰ ਦੀ ਸੋਚਦੀ ਵੀ ਸੀ, ਤਾਂ ਕਿ ਪੁੱਛਾਂ ਕਿਹਨੂੰ ਪੁੱਛਾਂ? ਤੇ ਸੋਚਿਆ ਚਲੋ, ਤੁਹਾਨੂੰ ਕੌਲ ਕਰਦੀ ਆਂ।
ਨਹੀਂ-ਨਹੀਂ ਬਹੁਤ ਅੱਛਾ ਕੀਆ, ਬੜਾ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਨਾਸ਼ਤਾ ਕਰ ਕੇ, ਕੋਈ ਨੀ ਤੁਸੀਂ ਮੈਨੂੰ ਫੇਰ ਕੱਲ ਫੇਿਰ, ਇੱਕ ਰਿੰਗ ਕਰਦਿਆਂ ਜੇ, ਜਦੋਂ ਅਸੀਂ ਮਾਰਕੀਟ, ਨਿਕਲਣਾ ਹੋਏਗਾ।
ਹਾਂਜੀ ਹਾਂਜੀ ਚਲੋ ਠੀਕ ਹੈ ਤੁਹਾਡਾ ਟਾਈਮ ਤੇ ਨਈ ਵੇਸਟ ਕੀਤਾ ਨਾ?
ਨਹੀਂ--ਨਹੀਂ ਫੇਿਰ ਮੈਂ ਤੁਹਾਨੂੰ ਦੱਸ ਦੇਵਾਂਗੀ, ਵੀ ਅਸੀਂ ਇਸ ਜਗ੍ਹਾ, ਤੇ ਮਿਲਾਂਗੇ। ਤੇ, ਫੇਰ ਅਸੀਂ ਮਾਰਕੀਟ ਚ, ਚਲੇ ਜਾਵਾਂਗੇ।
ਹਾਂਜੀ
ਠੀਕ ਹੈ ਨਾ, ਹਾਂਜੀ।
ਹਾਂਜੀ, ਬਸ ਵਧੀਆ ਜੀ, ਮਤਲਬ ਤੁਸੀਂ ਤਿਆਰ ਰਹਿਣਾ। ਫਿਰ ਦੇਖਾਂਗੇ, ਮੈਂ ਤਹਾਨੂੰ ਕਾਲ ਕਰਾਂਗੀ ਤੇ ਫਿਰ ਦੇਖਾਂਗੀ। ਨ ਤੁਸੀਂ ਜਿਸ ਲੇ ਫ੍ਰਰੀ ਹੋ ਜਾਓਗੇ, ਮੈਨੂੰ ਕੋਲ ਕਰਨਾ, ਹਾਂਜੀ ਸਤਿ ਸ਼੍ਰੀ ਅਕਾਲ।
ਕ ਠੀਕ, ਸਤਿ ਸ੍ਰੀ ਅਕਾਲ, ਜੀ ਸਤਿ ਸ੍ਰੀ ਅਕਾਲ।